ਹਾਂਜੀ।
ਸਤਿ ਸ਼੍ਰੀ ਅਕਾਲ ਜੀ, ਠੀਕ ਹੋ।
ਹਾਂਜੀ ਤੁਸੀਂ ਦੱਸੋ ਤੁਸੀਂ ਠੀਕ ਓ?
ਮੈਂ ਠੀਕ ਆ ਬਸ, ਹੋਰ ਕੀ ਕਰ ਰਹੇ ਓ?
ਬਸ ਕੁਛ ਨੀਂ, ਫਰੀ ਬੈਠੇ ਸੀ ਤੁਸੀਂ ਦੱਸੋ?
ਰੋਟੀ ਖਾਲੀ?
ਹਾਂਜੀ ਹੁਣੇ ਹੀ ਖਾਈ ਹੈ।
ਕੀ ਬਣਾਇਆ ਸੀ?
ਅਸੀਂ ਅੱਜ ਦੁਪਹਿਰੇ ਤਾਂ ਛੋਲੇ ਬਣਾਏ ਸੀ ਫਿਰ ਅਸੀਂ ਉਸੀ ਨਾਲ ਈ ਖਾਲੀ।
ਛੋਲੇ ਕਿਹੜੇ ਚਿੱਟੇ ਕਾਲੇ?
ਚਿੱਟੇ ਛੋਲੇ।
ਅੱਛਾ ਨਾਲ ਚਾਵਲ ਵੀ?
ਅ ਨਾਲ ਬਠੂਰੇ।
ਉਏ ਹੋਏ-ਹੋਏ ਮੇਰੇ ਫੇਵਰੇਟ ਨੇ।
ਅੱਛਾ ਜੀ।
ਹਾਂ, ਮੈਂ ਬੜੇ ਸ਼ੌਕ ਨਾਲ ਖਾਨਾ।
ਹੂੰ ਨਈ ਅਸੀਂ ਘਰ ਈ ਬਣਾ ਲੈਂਨੇ ਆ ਬਜ਼ਾਰੋਂ ਨੀ ਅਸੀਂ ਜਿਆਦਾ ਖਾਂਦੇ।
ਬਜ਼ਾਰੋਂ ਨਾ ਨੁਕਸਾਨ ਕਰਦੇ ਆ ਨਾ।
ਨੁਕਸਾਨ ਵੀ ਪਤਾ ਨੀ ਕਿਵੇਂ ਬਣਾਦੇ ਨੇ ਕਿੰਨੇ ਦਿਨ ਪੁਰਾਣਾ ਤੇਲ ਹੁੰਦਾ ਹੋਏਗਾ।
ਹਾਂ ਕਾ ਯਾਨੀ ਕੀ ਗਰਮ ਕਰ ਕਰਕੇ ਨਾ ਕਾਲਾ ਹੋ ਜਾਂਦਾ ਸਾਰਾ।
ਹਾਂਜੀ ਇੱਕ ਵਾਰੀ ਤਾਂ ਅਸੀਂ ਬਾਜ਼ਾਰੋਂ ਮੰਗਾਏ ਭਟੂਰੇ, ਤੇ ਸਾਨੂੰ ਲੱਗਿਆ ਬਈ ਉਹ ਨਾ ਮੈਦੇ 'ਚ ਜਵੈਨ ਹੈਗੀ ਏ। ਤੇ ਜਦੋਂ ਅਸੀਂ ਮਤਲਬ ਗਰਾਈ ਤੋੜੀ ਨਾ ਤੇ ਪਤਾ ਲੱਗਿਆ ਵਿੱਚ ਉਹ ਸੀ ਕੁਨ ਕੋਨ ਹੁੰਦੇ ਨਾ ਉਹ ਹੈਗੇ ਸੀ। ਬਈ ਇੰਨਾ ਖ਼ਰਾਬ ਹਾਂਜੀ ਇੰਨਾ ਖ਼ਰਾਬ ਦਿੰਦੇ ਨੇ।
ਬਾਜ਼ਾਰ ਦਾ ਵੈਸੇ ਖਾਣਾ ਨੀ ਚਾਹੀਦਾ ਹਨਾ।
ਹਾਂ ਬਾਰਿਸ਼ ਦੇ ਬਾਰਿਸ਼ ਦੇ ਮੌਸਮ ਵਿੱਚ ਤਾਂ ਵੈਸੇ ਵੀ ਨੀ ਖਾਣਾ ਚਾਹੀਦਾ।
ਘਰ ਬਣਾ ਕੇ ਖਾ ਲੋ ਮੋਮੋਸ ਹੋ ਗਏ ਸ
ਹਾਂ, ਹਾਂਜੀ ਮੋਮਸ ਬਣਾ ਲੇ ਮੋਮਸ ਵੀ ਬਣਾ ਲੈਂਨੇਂ ਆਂ, ਔਰ ਪਾਓ-ਭਾਜੀ ਵੀ ਬਣਾ ਲੈਂਨੇਂ ਆਂ।
ਤੇ, ਚੌਮੀਨ ਵਗੈਰਾ?
ਚੌਮਿਨ ਵੀ ਬਣਾ ਲੈਂਣੇ ਆਂ ਵਾਈਟ ਸੌਸ ਪਾਸਤਾ ਵੀ ਬਣਾ ਲੈਂਣੇ ਆਂ।
ਛੌ, ਕਾਫੀ ਕੁਛ ਬਣਾ ਲੈਂਦੇ।
ਹਾਂਜੀ, ਦੱਸਾਂ ਤਾਂ ਨੂੰ ਕੁਛ?
ਮਣੇ ਇਹ ਦੱਸ ਦੋ, ਚ ਕੀ ਕਹਿੰਦੇ ਨੇ ਵਾਈਟ ਸੋਸ ਪਾਸਤਾ ਕਿਵੇਂ ਬਣਾਦੇ ਨੇ।
ਹਾਂ, ਵਾਈਟ ਸੌਸ ਪਾਸਤਾ ਨਾ ਬੋਤ ਆਸਾਨ ਏ, ਅਸੀਂ ਪਾਸਤਾ ਪਾਸਤਾ ਵੀ ਨਾ ਸਾਡੇ ਕੋਲ ਬੜੇ ਤਰੀਕੇ ਦਾ ਆਂਦਾ ਜਿਵੇਂ ਕੈਲੋ ਇੱਕ ਤਾਂ ਮੈਕਰੋਨੀ ਟਾਈਪ ਹੁੰਦਾ। ਇੱਕ ਪਾਈਕ ਵਾਲਾ ਆਉਂਦਾ ਤੇ ਕੁੱਟ ਅ, ਟੇਢੀ-ਮੇਢੀ ਸ਼ੇਪ ਹੁੰਦੀ ਵੋ ਹੁੰਦਾ, ਅਸੀਂ ਤਾਂ ਹੀ ਪਹਿਲਾਂ ਯੂਜ਼ ਕਰਨਾ। ਪਾਸਤਾ
ਅੱਛਾ ਜੇਹੜੀ ਸਿੰਪਲ ਹੁੰਦਾ ਨਾ।
ਹਾਂ ਸਿੰਪਲ ਪਾਈਪ ਦੀ, ਹਾਂ-ਹਾਂ ਪਾਈਪ ਦੀ ਸ਼ੇਪ ਵਿਚ ਤੇ ਓਹਨੂੰ ਨੌ, ਪਾਸਤਾ ਲੈਕੇ, ਪਾਣੀ ਗਰਮ ਜਦੋਂ ਉਬਾਲੇ ਖਾਏ ਨਾ ਤਾਂ ਪਾਸਤਾ ਪਾ ਦੋ, ਤੇਲ ਪਾ ਦੋ
ਤੇ ਪਾਸਤਾ ਕੀ ਕਹਿੰਦੇ ਨੇ, ਕੀ ਕਹਿੰਦੇ ਨੇ ਪਾਸਤੇ ਨੂੰ ਪਾਣੀ ਚ ਉਬਾਲਣਾ ਪੈਲੇ।
ਹਾਂ, ਹਾਂ ਨਮਕ ਤੇ ਤੇਲ ਪਾ ਕੇ ਉਬਾਲ ਲਓ ਤੇ ਜਦੋਂ
ਜੀਗਾ।
ਹਾਂ ਜਦੋਂ ਅੱਛੀ ਤਰ੍ਹਾਂ ਗਲ ਗਿਆ ਨਾ ਜੇ ਤੁਹਾਨੂੰ ਲੱਗ ਰਿਹਾ, ਵੀ ਤੁਹਾਡਾ ਪਾਸ ਨਈਂ ਗਾ ਆਏ ਰਿਹਾ, ਮਈ ਤੁ ਹਜੇ ਵੀ ਇੰਨੀ ਦੇਰ ਹੋ ਗਈ ਤੇ ਤੁਸੀਂ ਸੀਟ ਸੀਟੀ ਵੀ ਦਿਵਾ ਦਿਓ, ਚਾਏ ਕੁੱਕਰ ਵਿੱਚ ਪਾ ਕੇ ਨਾ ਪਾਣੀ ਪਾ ਕੇ, ਸੀਟੀ ਦਿਵਾ ਦਿਓ ਤਾਂ ਵੀ ਗਲ ਜਾਏਗਾ।
ਅੱਛਾ।
ਹਾਂ। ਤੇ ਜਿਵੇਂ ਹੁਣ ਪਾਸਤਾ ਬੋਇਲ ਹੋ ਗਿਆ ਜਦੋਂ ਹੁਣ ਤੁਸੀਂ ਓਨੂੰ, ਮਤਲਬ ਅਲੱਗ ਰੱਖੋਗੇ ਨਾ। ਪਾਣੀ ਚੋ ਕੱਢ ਕੇ, ਤੇ ਪਾਣੀ ਚ ਕੱਢਣ ਤੋਂ ਬਾਅਦ ਨਾ ਤੁਸੀਂ ਹਲਕਾ ਜਾ ਤੇਲ ਦਾ ਹੱਥ ਲਗਾ ਦੇਣਾ, ਪਾਸਤੇ ਨੂੰ
ਮਾੜਾ-ਮਾੜਾ ਤੇਲ, ਹਾਂ ਠੀਕ ਏ ਪੱਤ ਬਣ ਜਾਂਦਾ ਨਾ ਓ।
ਹਾਂ ਨਈ ਤੇ ਫਿਰ ਚਿਪਕ ਜਾਂਦਾ ਨਾ ਖ਼ਰਾਬ ਹੋ ਜਾਂਦਾ ਫਿਰ ਖਿੱਲਿਆ-ਖਿੱਲਿਆ ਨਈ ਬਣਦਾ। ਫਿਰ, ਹਾਂ ਫੇਰ ਉਸ ਤੋਂ ਬਾਅਦ ਅਸੀਂ ਓਦੇ ਚ ਮਤਲਬ ਕਿ, ਲੰਬੇ-ਲੰਬੇ ਪਿਆਜ਼ ਕੱਟੋ। ਗਾਜਰ ਕੱਟੋ, ਤੇ ਸ਼ਿਮਲਾ ਮਿਰਚ। ਥੋੜ੍ਹਾ ਜਾ ਬਿਲਕੁਲ ਥੋੜ੍ਹਾ ਜਾ ਤੇਲ ਲੈਣਾ ਇੱਕ-ਦੋ ਚਮਚ ਬਈ ਅਸੀਂ ਪੂਰੇ ਪਿਆਜ਼, ਗਾਜਰ, ਸ਼ਿਮਲਾ ਮਿਰਚ ਨਾ ਬਿਲਕੁਲ ਡੀਪ ਓਹ ਨਈਂ ਕਰਨਾ ਫਰਾਏ, ਬਈ ਹਲਕਾ-ਹਲਕਾ ਕੱਚਾਪਣ ਰਹੇ ਓਦੇ ਚ।
ਯਾਨੀ ਪੂਰਾ ਫਰਾਈ ਨਈ ਕਰਨਾ।
ਹਾਂ ਬਿਲਕੁਲ ਪੂਰੇ ਗਿਲਨੇ ਨਈ ਚਹੀਦੇ ਮਤਲਬ ਹਲਕਾ-ਹਲਕਾ ਕੱਚਾਪਣ ਰਹੇ ਓਦੇ ਚ। ਤੇ ਜਿਵੇਂ ਅਸੀਂ ਉਹਨੂੰ ਹਲਕਾ-ਹਲਕਾ ਫਰਾਈ ਕੀਤਾ, ਤੇ ਉਹਨੂੰ ਅਲੱਗ ਅਸੀਂ ਕੱਢ ਲਿਆ, ਮਤਲਬ ਇੰਨਾ ਤੇਲ ਨੀ ਪਾਣਾ ਕੀ ਬਈ, ਪੀ ਲੈ, ਮਤਲਬ ਤੇਲ ਛੋਡਨ ਲੱਗ ਜਾਏ ਨਈ। ਬਿਲਕੁਲ ਹਲਕਾ-ਹਲਕਾ, ਕੱਚਾ-ਕੱਚਾ ਫਰਾਈ ਕਰਨਾ, ਫਰਾਈ ਕਰਕੇ ਉਸ ਤੋਂ ਬਾਦ ਆਦ ਇੱਕ ਕੜਾਈ ਚ ਅਸੀਂ ਇੱਕ ਚਮਚ ਮੱਖਣ ਪਾ ਲਓ। ਚਾਏ ਘਰ ਦਾ ਪਾ ਲਓ ਚਾਏ ਬਜ਼ਾਰੀ ਪਾ ਲਓ, ਮੱਖਣ ਪਾ ਕੇ, ਓਦੇ ਚ ਇੱਕ ਚਮਚ ਮੈਦਾ, ਹਾਂ ਤੇ‌, ਵੈਸੇ ਮੱਖ ਖਲ ਵਾਈਟ ਸੌਸ ਪਾਸੇ ਮੱਖਣ ਨਾਲ ਈ ਪੈਂਦਾ। ਮੈਨ ਮੱਖਣ ਨਈ ਸਵਾਦ ਆਂਦਾ, ਤੇਲ ਨਾਲ ਜਾ ਫੇਰ ਓ ਚ' ਤੇਲ ਤਾਂ ਵੈਸੇ ਯੂਜ ਕਰਦੇ ਨੇ, ਮੱਖਣ ਈ ਯੂਜ ਹੁੰਦਾ। ਮੱਖਣ ਪਾਓ ਓਦੇ ਚ, ਇੱਕ ਚਮਚ ਮੈਦਾ ਪਾ ਕੇ ਨਾ ਮੱਖਣ ਔਰ ਮੈਦੇ ਨੂੰ ਮਿਕਸ ਕਰ ਲਓ। ਜਦੋਂ ਤੁਆਨੂੰ ਲੱਗੇ ਨਾ ਬਈ ਹੁਣੂ ਗੋਲੀਆਂ-ਗੋਲੀਆਂ ਬਣਨ ਲਈਆਂ ਤੇ ਓਦੇ ਚ ਹਲਕਾ-ਹਲਕਾ ਦੁੱਧ ਪਾਣਾ ਸ਼ੁਰੂ ਕਰ ਦੋ। ਵੇ ਅਗਰ ਜਾਦਾਂ ਇੱਕਦਮ ਦੁੱਧ ਪਾਓਗੇ ਨਾ ਤੇ ਫੇਰ ਓ ਮੈਦੇ ਦੀ ਓ ਲੰਮਸ ਬਣ ਜਾਣਗੇ ਮਤਲਬ ਗੋਲੀਆਂ ਬਣ ਜਾਣੀਆਂ ਵਿੱਚੇ, ਓਹ ਘੁਲੇਗਾ ਨਈ। ਦੁੱਧ ਤੁਸੀਂ ਵੇਖ ਲਓ, ਤੁਸੀਂ ਇੱਕ ਗਿਲਾਸ ਵੀ ਪਾ ਸਕਦੇ ਹੋ ਪਾਸਤ ਬੀਸ ਧਿਆਨ ਨਾਲ।
ਠੀਕ ਏ।
ਅਨ ਹਾਂ ਜਿਵੇਂ ਹੁਣ ਅਸੀਂ ਅੱਧਾ ਕਿੱਲੋ ਪਾਸਤਾ ਬਣਾਨੇ ਆ ਨਾ ਤੇ ਓਦੇ ਚ ਅੱਧਾ ਕਿੱਲੋ ਦੁੱਧ ਪਾਨੇ ਆ। ਕਰੀਮੀ ਬਣਾਣ ਵਾਵਸੇ, ਕਈ ਲੋਕ ਤਾਂ ਮਿਓਨੀਸ ਪਾਂਦੇ ਨੇ। ਕਰੀਮਾਂ ਪਾਉਦੇ ਨੇ, ਦੁੱਧ ਤਾਂ ਯੂਜ ਈ ਨਈਂ ਕਰਦੇ, ਉਹ ਫੇਰ ਮਿਉਨੀਸਨ ਤਾਂ ਕਿੰਨਾ ਖ਼ਰਾਬ ਕਰਦੀ ਸਰੀਰ ਨੂੰ।
ਮ ਮੋਸਲੀ ਮਿਓਨੀਸ ਪਾਂਦੇ ਨੇ ਨਾ ਮਿਓਨਿਸ।
ਹਾਂ ਮੇਊਨੀ ਸੋਸ ਕਰੀਮ ਪਾਦੇ ਨੇ ਫਿਰ ਓ ਓਨਾਂ ਨੇ ਤਾਂ ਤੁਹਾਨੂੰ ਕੋਈ ਸਾਨੂੰ ਪਿਓਰ ਚੀਜ਼ ਥੋੜੀ ਖਵਾਣੀ ਬਾਜ਼ਾਰ ਵਾਲੇ ਓਨਾਂ ਨੇ ਵੀ ਤਾਂ ਕਮਾਣਾ ਆ ਵਿੱਚੋਂ।
ਗੰਦ ਬਨਾ ਕੇ ਖਵਾ ਦੇਣਗੇ।
ਤੇ ਅਸੀਂ ਮੇਨ ਏਦਰ ਦੁੱਧ ਦਾ ਹੀ ਸਾਰਾ ਕੰਮ ਹੈਗਾ ਜਦੋਂ ਹਲੀ ਕਲ ਕਾ ਦੂਧ ਤੋਂ ਉਬਾਲਾ ਆਣ ਲਾ ਗੇਆ ਨਾ ਉਬਾਲਾ ਆਣ ਲੱਗ ਗਿਆ, ਬੀ ਗਾੜਾ-ਗਾੜਾ ਸ਼ੁਰੂ ਹੋ ਗਿਆ। ਓਦੇ ਚ ਦੋ ਪੈਕੇਟ ਤੁਸੀਂ ਚੀਸ ਪਾ ਦੋ।
ਠੀਕ ਐ।
ਚੀਸ ਪਾ ਦੋਗੇ ਨਾ ਫੇਰ ਓ ਹੋਰ ਠੀਕ ਹੋ ਜੇਗਾ ਉਸ ਤੋਂ ਬਾਦ ਜੇੜਾ ਅਸੀਂ ਪਿਆਜ, ਗਾਜਰ, ਹਲਕੇ-ਹਲਕੇ ਭੁੰਨੇ ਹੋਣਗੇ ਨਾ ਓਪਾ ਦੋ ਅਸੀਂ ਟਮਾਟਰ ਨੀ ਪਾਣੇ ਏਦੇ ਚ
ਟਮਾਟਰ ਨਾ ਮਿਠਾ ਹੋ ਜੇਗਾ ਨਾ
ਹਾਂ ਟਮਾਟਰ ਨੀ ਪਾਣੇ ਸਿਰਫ਼ ਪਿਆਜ, ਗਾਜਰ, ਸ਼ਿਮਲਾ ਮਿਰਚ। ਐਨੂੰ ਪਾਦੋ ਦੁੱਧ ਵਾਲੇ ਪੇਸਟ ਚ ਪਾ ਦੋ ਉਸ ਤੋਂ ਬਾਦ ਇੱਕ ਪੈਕੇਟ ਓਰੀਗਏਨੋ ਪਾ ਦੋ। ਤੇ ਅੱਧਾ ਪੈਕੇਟ ਅੱਧੇ ਤੋਂ ਵੀ ਅੱਧਾ ਪੈਕੇਟ ਚਿਲੀ ਮੈਕਸ ਪਾਦੇ ਕਿਉਂਕਿ ਉਹ ਤੇਜ਼ ਆਦੀ ਏ ਨਾ, ਤੇ ਹਾਂ ਚਿਲੀ ਫਲੇਕਸ ਪਾ ਦਓਗੇ ਨਾ ਓਨੂੰ ਓਦੇ ਚ ਇੱਕ ਚਮਚ ਮਤਲਬ ਆਪਣੇ ਟੇਸਟ ਦੇ ਹਿਸਾਬ ਨਾਲ ਨਮਕ ਪਾ ਦੋ ਜੋ ਤੁਸੀਂ ਪਾਣੈ।
ਓਰੇਗੇਨੋ ਵੀ ਪਾ ਸਕਦੇ ਆ?
ਹਾਂ ਉਰੀਗੇਨੋ ਇੱਕ ਪੈਕੇਟ ਪੈਂਦਾ ਉਹਦੇ ਚ। ਤੇ ਤੁਸੀਂ ਕਾਲੀ ਮਿਰਚ ਵੀ ਪਾ ਸਕਦੇ ਓ ਪਾਣੀ ਏ ਤੇ। ਠੀਕ ਏ ਜਦੋਂ ਤੁਹਾਨੂੰ ਲੱਗਿਆ ਹੋਣਾ ਗਾੜਾ ਹੋ ਗਿਆ ਪੇਸਟ ਓਦੇ ਚ ਪਾਸਤਾ ਸੁੱਟ ਦੋ ਤੁਸੀਂ। ਪਾਸਤਾ ਸੁੱਟ ਕੇ ਚੀਸ ਤੁਸੀਂ ਹੋਰ ਚੀਸ ਕਰਨਾ ਤੇ ਤੁਸੀਂ ਹੋਰ ਚੀਸ ਪਾ ਦੋ। ਚੀਸ ਪਾ ਕੇ ਨਾ ਫੇਰ ਓਨੂੰ ਅੱਛੀ ਤਰ੍ਹਾਂ ਪੱਕਣ ਦੋ, ਮਤਲਬ ਕੀ ਘੱਟ ਸੇਕੇ ਤੇ ਪੱਕਣ ਨੂੰ ਜਦ ਤੱਕ ਕਿ ਪਾਸਤੇ ਨਾਲ ਓ ਗ੍ਰਰੇਵੀ ਮਿਲਦੀ ਨੀ। ਮਿਕਸ ਕਰੀ ਜੋ-ਕਰੀ ਜੋ ਉਸ ਤੋਂ ਬਾਦ ਤੁਸੀਂ ਖਾ ਲੋ।
ਹਾਂਜੀ, ਕਾਫ਼ੀ ਵਧੀਆ ਬਣੇਗਾਮੇਰੇ ਮੂੰ ਚ ਤਾਂ ਪਾਣੀ ਆ ਗਿਆ
ਕੋਈ ਨੀ ਤੁਸੀਂ ਆ ਜਾਂਣਾ, ਮੈਂ ਖਿਲਾ ਦਾਂਗੀ ਤੁਹਾਨੂੰ। ਹੋਰ, ਤੁਹਾਨੂੰ ਕੀ-ਕੀ ਬਣਾਣ ਆਦੈ?
ਮੈਨੂੰ, ਮੈਂ ਮੈਗੀ ਬਣਾ ਲੈਨਾ, ਮੈਗੀ ਮੈਗੀ, ਪਾਲਕ ਪਨੀਰ, ਮੈਗੀ ਬਣਾਦਾ ਮੈਂ ਸਿੰਪਲ ਪਾਣੀ ਵਾਲੀ। ਪਾਣੀ ਗਰਮ ਕਰੋ, ਮੈਗੀ ਪਾਲੋ ਜੇੜਾ ਪੈਕੇਟ ਆਂਦੈ ਉਤੇ ਓ ਪਾ ਦੋਬਸ ਪਾਣੀਂ ਸੁਕਾ ਦੋ ਬਣ ਗਈ ਜੇੜੀ ਮੈਨੂੰ ਮੋਸਟਲੀ ਨਾ ਅਹ ਪਿਆਜ ਵਾਲੀ ਜੇੜੀ ਸਵਾਦ ਲੱਗਦੀ ਐ ਤੇਲ ਪਾ ਕੇ ਨਾ
ਹਾਂ, ਤੁਸੀਂ ਪਤਾ ਕੀ ਕਰਿਆ ਕਰੋ ਵੇਖੋ ਮੇਰੀ ਗੱਲ ਸੁਣੋ ਤੇਲ ਦੇ ਵਿੱਚ ਪਿਆਜ, ਸ਼ਿਮਲਾ ਮਿਰਚ, ਗਾਜਰ, ਮਟਰ, ਪਨੀਰ। ਐਨਾਂ ਨੂੰ ਫਰਾਈ ਕਰਕੇ ਨਾ ਤੇ ਉਸ ਤੋਂ ਬਾਦ ਮੈਗੀ ਬਣਾਇਆ ਕਰੋ ਓ ਵੀ ਬਹੁਤ ਟੇਸਟੀ ਲੱਗਦੀ ਆ
ਓ ਥੋੜਾ ਟਾਈਮ ਲੱਗਦਾ ਨਾ ਪਾਣੀ ਲਈ ਮੈਗੀ ਚ ਟਾਈਮ ਨਈ ਲੱਗ ਦਾ।
ਹਾਂ ਜਿਨੇ ਜਲਦ ਬਾਜੀ ਚ ਫਟਾਫਟ ਕੰਮ ਨਿਪਟਾਨਾ ਹੋ ਤਾਂ ਫਿਰ ਐਂਵੇਂ ਹੀ ਖਾ ਲੇਗਾ।
ਓ ਭਾੜਾ-ਭਾੜਾਂ ਚ ਵੀ ਐਵੇਂ ਬਣਾਦੇ ਨੇ ਜਿਵੇ ਕੇ ਓ ਸੋ-ਸੋ ਰੁਪਏ ਦੀ ਵੇਚਦੇ ਨੇ।
ਬਿਲਕੁਲ ਬੌਤ ਮੈਂਗੀ ਵੇਚਦੇ ਨੇ।
ਆ ਮੈਂ ਹੇਮਕੁਟ ਸਾ ਹੇਮਕੁਟ ਸੈਬ ਗਿਆ ਈ ਨਾ ਤਾਂ ਉੱਥੇ ਇੱਕ ਸੌ ਵੀ ਰੁਪਏ ਦੀ ਇੱਕ ਪਲੇਟ, ਓ ਜੇੜੀ ਦਹ ਰੁਪਏ ਦੀ ਮੈਂਗੀ ਹੁੰਦੀ ਨਾ ਇੱਥੇ।
ਹਾਂਜੀ-ਹਾਂਜੀ।
ਓ ਉੱਥੇ ਇੱਕ ਸੌ ਵੀ ਰੁਪਏ ਦੀ ਗਈ ਸੀ।
ਅੱਛਾ ਤੁਸੀ ਖਾਏ, ਨਹੀਂ
ਜਾਊਂਗੇ ਨਾ ਫੇਰ ਵੇਖਣਾ, ਬੜੀ ਬੜੀ ਲੁੱਟ ਮਾਰ ਹੋਏਗੀ ਉੱਥੇ ਹਨਾ।
ਤੁਸੀਂ ਹੋ ਆ ਹੋ ਉੱਥੇ?
ਮੈਂ ਹੋ ਕੇ ਆਇਆ ਸੀ, ਦੋ ਸਾਲ ਪਹਿਲਾਂ ਗਿਆ ਸੀ।
ਅੱਛਾ, ਦੱਸੋ ਉੱਥੇ ਦਾ ਕੀ ਸਿਸਟਮ ਹੈ, ਇਹੋ ਖਾਣ ਪੀਣ ਬਾਰੇ।
ਮਹਿੰਗਾਈ ਬਹੁਤ ਹੈਗੀ ਹੈ। ਇੱਕ ਨਿੱਕਾ ਜਿਹਾ ਨਾਨ ਇਥੇ ਜਿਹੜਾ ਤੀਹ ਰੁਪਏ ਦਾ ਹੈਗਾ ਨਾ।
ਹਾਂਜੀ।
ਉੱਥੇ ਅੱਸੀ ਰੁਪਏ ਦਾ ਹੈਗਾ ਇੱਕ ਨਾਨ ਉਹ ਵੀ ਨਿੱਕਾ ਜਿਹਾ। ਉਹ ਸੀਜਨਲ ਕੰਮ ਹੁੰਦਾ ਨਾ, ਹਾਂ ਸੀਜਨਲ ਕੰਮ ਹੁੰਦਾ। ਫੇਰ, ਮੈਂ ਮੈਗੀ ਤਾਂ ਉੱਥੇ ਖਾਧੀ ਨੀਂ ਫਿਰ ਮੈਂ ਹੇਮਕੁਂਟ ਸਾਹਿਬ ਤੋਂ ਆਇਆ ਨਾ। ਫਿਰ ਮੈਂ ਤਿੰਨ ਪੈਕਟ ਲਿੱਤੇ ਤੀਹ ਰੁਪਏ ਦੇ ਫਿਰ ਪਿਆਜ ਲਈ ਬਣਾਈ ਵੈਜੀਟੇਬਲ ਪਾ ਕੇ, ਢਿੱਡ ਭਰ ਕੇ
ਹਮ ਪਰ ਜੋ, ਨਹੀਂ ਪਰ ਜੋ ਮੈਗੀਂ ਪਹਾੜਾਂ ਚ ਖਾਣ ਦਾ ਮਜਾ ਹੈ ਨਾ। ਉਹ ਪਹਾੜਾਂ ਚ ਖਾਣ ਦਾ ਹੀ ਮਜ਼ਾ ਹੈ। ਭਾਵੇਂ ਉਹ ਸੋ ਦੀ ਹੋਏ ਦੋ ਸੋ ਜਾਂ ਤਿੰਨ ਸੌ ਰੁਪਏ ਦੀ ਹੋਏ। ਸ਼ੌਂਕ ਤਾਂ ਪੂਰਾ ਕਰਨਾ ਚਾਹੀਦਾ।
ਕਿਉਂ ਜਿਹੜਾ ਟਰੈਵਲ ਕਰਦੇ ਨਾ ਜਿਵੇਂ, ਚੜਾਈ ਕਰਦੇ ਨੇ ਨਾ।
ਹੰਮ, ਤੇ ਕਹਿੰਦੇ ਨੇ ਮਨਾ ਕਰਦੇ ਨੇ, ਮਨਾ ਕਰਦੇ ਨੇ ਮੈਦਾ ਵਗੈਰਾ ਨਹੀਂ ਖਾਣਾ ਚਾਹੀਦਾ।
ਹਾਂ ਤਾਂ ਹੀ ਕਰਕੇ ਮੈਂ ਅਵੋਇਡ ਕੀਤਾ ਸੀ ਗਾ, ਪਰੌਂਠੇ ਸੀਗੇ ਮੋਸਟਲੀ ਇੱਕ ਪਾਣੀ ਦੀ ਬੋਟਲ ਲਤੀ ਸੀਗੀ। ਔਰ ਇੱਕ ਨਾਨ ਖਾਧਾ ਸੀਗਾ ਅੱਧਾ ਮੈਂ ਕਿਹਾ ਚੱਲੋ ਉਹਨੂੰ ਭੁੱਖ ਲੱਗੀ ਏ। ਕੁੱਛ ਖਾਣਾ ਤੇ ਚਾਹੀਦਾ ਹੈ। ਤੇ ਬਿਸਕੁਟ ਵਗੈਰਾ ਲੈ ਲਏ। ਬਾਕੀ ਗੱਲ ਉਹ ਨੀ ਸੀ ਗੀ ਖਾ ਲੈਂਦੇ ਮੈਨੂੰ ਪਤਾ ਟੇਸਟ ਵੀ ਨਹੀ ਹੈਗਾ ਉਹਨਾਂ ਦਾ।
ਹਾਂਜੀ ਇਹ ਤਾਂ ਹੈ, ਬਿਲਕੁਲ ਬਿਲਕੁਲ।
ਹਾਂ ਉਹ ਵੀ ਐਵੇਂ ਕੰਮ ਚਲਾਓ, ਕੰਮ ਕਰਦੇ ਨੇ ਬਸ ਉਹਨੂੰ ਪਤਾ ਆਪਾਂ ਤਾਂ ਖਾਣਾ ਨੀ ਹੈਗਾ। ਇਹਨਾਂ ਨੇ ਖਾਣਾ ਹੈ ਤੇ ਘਰ ਚਲੇ ਜਾਣਾ ਹੈ। ਤੁਸੀਂ ਕਦੀ ਹੋ ਕੇ ਆਇਓ। ਇੱਕ ਵਾਰੀ ਹੇਮਕੁੰਟ ਸਾਹਿਬ ਨਾ।
ਹੁੰ ਜਾਵਾਂਗੇ ਪਰਮਾਤਮਾ ਦਾ ਅਜੇ ਹੁਕਮ ਹੀ ਨਹੀਂ ਆ ਰਿਹਾ। ਵੇਖੋ ਕਦੋਂ ਪਰਮਾਤਮਾ ਬੁਲਾਉਂਦਾ
ਹੋ ਆਓ ਇੱਕ ਵਾਰੀ ਹੋ ਕੇ ਆਓਗੇ ਨਾ
ਦਿਲ ਤਾਂ ਬਹੁਤ ਹੈ, ਦਿਲ ਤਾਂ ਬਹੁਤ ਹੈ ਜਾਣ ਤੇ, ਮੇਰਾ ਭਰਾ ਜਦੋਂ ਗਿਆ ਸੀ ਨਾ ਹਾਂ ਮੇਰਾ ਭਰਾ ਆ ਗਿਆ ਸੀ ਨਾ। ਤੇ ਉਹ ਤਾਂ ਤੁਹਾਨੂੰ ਉਹ ਨਾ ਲੰਗਰ ਲੂੰਗਰ ਨੀ ਖਾਂਦਾ ਉਹਨੂੰ ਅੱਛਾ ਹੀ ਨੀ ਲੱਗਦਾ ਮਤਲਬ ਕਹਿ ਲਓ ਉਹ ਨਾ ਬਾਹਰ ਦਾ ਖਵਾ ਲੋ ਜਿੰਨਾ ਮਰਜ਼ੀ, ਤੇ ਉਹ ਗਏ ਸੀ ਤੇ ਉਹ ਤੇ ਜਿੱਥੇ ਰੁਕਣ ਰਸਤੇ ਚ। ਉਹ ਕਵੇ ਮੈਂ ਮੋਮੋਸ ਖਾਣਾ। ਹੁੰ ਮੈਂ ਸਪਰਿੰਗ ਰੋਲ ਖਾਣਾ ਤੇ ਮਤਲਬ ਕਿ ਉੱਥੇ ਦਾ। ਮਤਲਬ ਕੁਆਂਆਂਟਿਟੀ ਕਹਿ ਲਓ ਜਿਵੇਂ ਬੜੇ ਬੜੀ ਘੱਟ ਤੇ ਸਮਾਨ ਵੀ ਇਨਾ ਘੱਟ, ਤੇ ਪੈਸੇ ਇੰਨੇ ਜ਼ਿਆਦਾ।
ਉਹੀ, ਉਹੀ ਤਾਂ ਮੈਂ ਕਹਿ ਰਿਹਾ ਲੋ
ਟੇਸਟ ਵੀ ਨੀ ਹੈ, ਸਵਾਦ ਵੀ ਨੀ ਹੈ ਬਿਲਕੁਲ ਵੀ
ਚਲੋ, ਹੁਣ ਤਾਂ ਸਮਝਦਾਰ ਹੋ ਗਿਆ। ਹੁਣ ਤੇ ਵੱਡਾ ਹੋ ਗਿਆ।
ਹਾਂ ਹੁਣ ਤੇ, ਹੋਰ ਉੱਥੇ ਮੈਂ ਸੁਣਿਆ ਆਲੂ ਦੇ ਪਰੋਂਠੇ ਇੰਨੇ ਮਹਿੰਗੇ ਹੈਗੇ ਨੇ, ਉੱਥੇ ਹਨਾ।
ਹਾਂ ਆਲੂ ਦੇ ਪਰੌਂਠੇ ਵੀ, ਮੇਰੇ ਖਿਆਲ ਨਾਲ, ਮੈਂ ਮੇਰੇ ਖਿਆਲ ਨਾਲ ਪੰਜਾਹ ਰੁਪਏ ਦਾ ਇੱਕ ਹੈਗਾ।
ਨਹੀਂ ਜ਼ਿਆਦਾ, ਸੱਤਰ-ਸੱਤਰ, ਅੱਸੀ ਦਾ
ਹਾਂ ਇੰਨਾ ਇੰਨਾ ਹੀ ਹੋਏਗਾ, ਮੈਨੂੰ ਮੈਂ ਖਾਧੇ ਨਹੀ ਨਾ ਮੈਨੂੰ ਯਾਦ ਨੀਂ ਹੈ ਮੈਂ ਅੰਦਾਜ਼ਾ ਲਾ ਰਿਹਾ
ਨਹੀਂ ਨਹੀਂ ਸੱਤਰ ਅੱਸੀ ਦਾ ਹੋ ਨਾ, ਉਹਂਦੀ ਵਾਰੀ ਤੇ।
ਹਾਂ, ਪਾਣੀ ਦੀ ਬੋਤਲ ਹੀ ਸੱਠ ਰੁਪਏ ਦੀ ਹੈਗੀ ਹੈ।
ਹਾਂ ਤੇ ਸਹੀ ਗੱਲ ਹੈ, ਉਹ ਉਹ ਵੀ ਵਿਚਾਰੇ ਵੀ ਕਰਨ ਕਮਾਣੇ ਉਹਨਾਂ ਨੇ ਏਹੀ ਵੇ
ਹਾਂ, ਉਹ ਵੀ ਕਮਉਣਗੇ ਤਾਂ ਖਾਣਗੇ ਫੇਰ
ਸਹੀ ਗੱਲ, ਹੋਰ ਕਿਆ ਹਾਂਜੀ, ਠੀਕ ਹੈ ਜੀ ਓਕੇ ਜੀ, ਬਾਏ-ਬਾਏ ਸਤਿ ਸ਼੍ਰੀ ਅਕਾਲ।